ਹੈਲੋ,
ਹੈਲੋ, ਸਸ ਰੀ ਕਾਲ ਜੀ।
ਸਸ ਰੀ ਕਾਲ ਜੀ।
ਹੋਰ ਕੀ ਹਾਲ-ਚਾਲ ਦੀਦੀ।
ਵਦੀਆ ਜੀ, ਤੁਸੀਂ ਦੱਸੋ
ਸਾਡਾ ਅੱਜ ਦਾ ਟੌਪਿਕ ਹੈਗਾ ਭੋਜਨ।
ਠੀਕ ਐ।
ਤੇ ਤੁਸੀਂ ਸਾਨੂੰ ਭੋਜਨ ਬਾਰੇ ਦੱਸੋਂਗੇ ਕੀ ਤੁਆਨੂੰ ਖਾਣੇ ਚ ਕੀ-ਕੀ ਪਸੰਦ ਐ?
ਹਾਂਜੀ, ਦੇਖੋ ਭੋਜਨ ਦਾ ਕਿੰਨੇ ਪ੍ਰਕਾਰ ਦਾ ਹੁੰਦਾ ਅੱਜ-ਕੱਲ ਚੱਲ ਪਿਆ ਆ ਪੰਜਾਬੀ ਇਟਾਲੀਅਨ, ਨੇਪਾਲੀ, ਚਾਈਨੀਜ਼ ਫਰੈਂਚ ਕਿੰਨਾ ਕੁਛ ਚੱਲ ਪਿਆ, ਪਰ ਹੁਨਜਿੱਦਾਂ ਅਸੀਂ ਪੰਜਾਬ ਚ ਰੈਂਨੇ ਆ ਮੈਨੂੰ ਪੰਜਾਬ ਦਾ ਖਾਨਾ ਜ਼ਾਦਾ ਪਸੰਦ ਆ। ਪੰਜਾਬੀ ਖਾਨਾ ਜਿੱਦਾਂ ਕਿ ਸਰਸੋਂ ਦਾ ਸਾਗ, ਮੱਕੀ ਦੀ ਰੋਟੀ ਏ ਸਾਰਾ ਕੁਛ, ਜੋ ਸਾਡੀ ਮੰਮੀ ਸਾਡੀ ਚਾਚੀਆਂ ਚੁੱਲੇ ਤੇ ਬਨਾਂਦੀਆਂ ਅਸੀਂ ਵੇਖਦੇ ਆਂ ਫਿਰ ਖਾਨ ਦਾ ਖਾਨ ਚ ਮਜ਼ਾ ਆਂਦਾ ਏ।
ਹਾਂਜੀ,
ਹੁਨ ਜਿੱਦਾਂ ਹੁਨ ਜਿੱਦਾਂ ਸਾਡੀ ਇੱਕ ਚਾਚੀ ਆ ਓ ਬਨਾਂਦੇ ਆ ਚੁੱਲੇ ਤੇ ਸਾਗ। ਸਾਗ ਨੂੰ ਪਹਿਲਾਂ ਵੌਸ਼ ਕਰਦੇ ਆ ਓ, ਫਿਰ ਉਸ ਤੋਂ ਬਾਦ ਓਨੂੰ ਕੱਟਦੇ ਆ ਚੰਗੀ ਤਰ੍ਹਾਂ ਕੱਟ ਕੇ ਉਸ ਤੋਂ ਬਾਦ ਓਨੂੰ ਓ ਪਾਂਦੇ ਆ ਚੁੱਲ੍ਹੇ ਚ ਇੱਕ ਭਾਂਡਾ ਰੱਖਦੇ ਆ ਓ ਚ ਪਾਂਦ ਬਨਾਂਦੇ ਆ ਬੜੇ ਪਿਆਰ ਨਾਲ ਹੋਲੀ-ਹੋਲੀ, ਓ ਤੇ ਰਿੱਝਦਾ ਆ ਸਾਗ। ਬੜਾ ਸਵਾਦ ਲੱਗਦਾ ਫੇਰ
ਹਾਂਜੀ ਹਾਂਜੀ ਸਾਗ ਤੇ ਇੱਕ ਹੈ ਈ ਚੀਜ਼ ਏਦਾਂ ਦੀ ਕੇ ਜੇੜੀ ਬੰਦਾ ਨਈ ਵੀ ਖਾਂਦਾ ਓ ਵੀ ਖੁਸ਼ ਹੋ ਕੇ ਖਾਨ ਲੱਗ ਪੈਂਦਾ। ਤੇ ਜੇ ਉੱਤੇ ਕਿਤੇ ਮੱਖਣ ਪਾਏਆ ਹੋਵੇ ਤੇ ਨਾਲ ਮੱਕੀ ਦੀ ਰੋਟੀ ਹੋਵੇ ਤੇ ਫੇਰ ਤੇ ਹੋਰ ਵੀ ਲਾਜਵਾਬ ਹੈ ਨਾ
ਸਾਗ ਨੀ ਖਾਂਦੀ ਹੁੰਦੀ ਸੀ ਪਰ ਮੈਂ ਹੁਨ ਫੇਰ ਜਦੋਂ ਖਾਨਾ ਸ਼ੁਰੂ ਕੀਤਾ ਤੇ ਹੁਨ ਬਹੁ ਸਵਾਦ ਆ। ਲੱਸੀ ਹੋਵੇ ਨਾਲ ਹੋਰ ਵੀ ਮਜ਼ਾ ਆਂਦਾ।
ਹਾਂਜੀ-ਹਾਂਜੀ-ਹਾਂਜੀ ਏ ਤੇ ਫੇਰ ਪੰਜਾਬੀਆਂ ਦੀ ਸ਼ਾਨ ਐ ਨਾ। ਜੇੜਾ ਸਾਗ ਐ ਹੈਨਾ ਏ ਤੇ ਗੱਲ ਹੈਗੀ। ਤੇ ਤੁਸੀਂ ਫਾਸਟ ਫੂਡ ਵਗੈਰਾ ਏਦਾਂ ਦੀਆਂ ਚੀਜ਼ਾਂ ਪਸੰਦ ਕਰਦੇ ਓਂ।
ਹਾਂਜੀ ਓ ਵੀ ਮੈਂ ਬੋਤ ਪਸੰਦ ਕਰਦੀ ਆਂ ਓਦੇ ਚ ਮੈਨੂੰ ਸਬ ਤੋਂ ਜ਼ਾਦਾ ਪਸੰਦ ਐ ਚਾਂਪਾਂ।
ਅੱਛਾ ਜੀ,
ਹਾਂਜੀ ਤਾਨੂੰ ਕੀ-ਕੀ ਪਸੰਦ ਐ ਖਾਣਾ। ਹਾਂਜੀ ਸਾਡੇ ਪਰਿਵਾਰ ਚ ਸਾਰੇ ਖਾਂਦੇ।
ਅੱਛਾ ਜੀ, ਹਾਂ ਮੈਨੂੰ ਜੇ ਤੁਸੀਂ ਪੁੱਛੋ ਤਾਂ ਮੈਨੂੰ ਸਬ ਤੋਂ ਜ਼ਾਦਾ ਕੜੀ-ਕੜੀ ਪਸੰਦ ਐ ਕੜੀ ਚਾਵਲ।
ਤੁਸੀ ਕੜੀ ਕਿੱਦਾਂ ਬਣਾਦੇ ਮਤਲਬ ਆਪਣਾ ਆਪਣਾ ਵੱਖਰਾ ਸਟਾਈਲ ਹੁੰਦਾ ਆਪਣਾ ਸਟਾਈਲ ਦੱਸੋ ਕੜੀ ਬਣਾਉਣ
ਹਾਂਜੀ ਜ਼ਰੂਰ ਜੀ ਤੁਹਾਨੂੰ ਸਟਾਈਲ ਜ਼ਰੂਰ ਦੱਸਾਂਗੇ ਜੇ ਤੁਸੀਂ ਸੁਣਨਾ ਪਸੰਦ ਕਰਦੇ ਹੋ ਤਾਂ ਤੇ ਮੈਂ, ਤੇ ਪਹਿਲਾਂ ਇੱਕ ਸਾਈਡ ਦੇ ਉੱਤੇ ਮਤਲਬ ਲੱਸੀ ਰਿੜਕ ਕੇ ਅਹ ਦਹੀਂ ਨੂੰ ਰਿੜਕ ਕੇ ਉਹਦੇ ਵਿੱਚ ਵੇਸ, ਲਸਣ ਲੂਣ ਮਿਰਚ ਮਸਾਲਾ ਪਾ ਕੇ ਉਹਨੂੰ ਰਿੱਝਣੇ ਰੱਖ ਦਿੰਦੀ ਆਾਂ ਕਿਉਂਕਿ ਕਹਿੰਦੇ ਕੜੀ ਦਾ ਨਾਮ, ਹੈ ਕ ਕੜੀ ਦਾ ਨਾਮ ਪਿਆ ਕੜ ਕੜ ਕੇ ਬਿਜੇੜੀ ਚੀਜ਼ ਕੱੜ ਕੇ ਕੇ ਬਣੇ ਉਹ ਕੜੀ ਹੈ,
ਹਮ
ਅਤੇ ਫਿਰ ਮੈਂ ਅਲੱ, ਗ ਉਸ ਜਿੰਨੀ ਦੇਨ ਕੜੀ ਰਿੱਝਣੀ ਹੈ ਉਨੀ ਦੇਨ ਕੋਲੋਂ ਆਪਣੇ ਲਸਣ ਅਦਕਰ ਪਿਆਜ ਸਾਰਾ ਕੁਛ ਕਰਕੇ ਤੜਕਾ ਕਰਕੇ ਪਕੌੜੇ ਪਾ ਕੇ, ਬੀਣਾ ਪਕੌੜਿਆਂ ਵਾਲੀ ਕੜੀ ਨੀ ਮੈਨੂੰ ਸਵਾਦ ਲੱਗਦੀ, ਕੜੀ ਮੈਨੂੰ ਪਕੌੜਿਆਂ ਵਾਲੀ ਜ਼ਿਆਦਾ ਸਵਾਦ ਲੱਗਦੀ ਹੈ,
ਕਿਹੜੇ ਪਕੌੜੇ ਬਣਾਉਦੇ ਹੁੰਦੇ ਤੁਸੀਂ,
ਮੈਂ ਜ਼ਿਆਦਾ ਆਲੂ ਪਿਆਜ ਦੇ ਬੱਚੇ ਵੀ ਉਹੀ ਖੁਸ਼ ਹੋ ਕੇ ਖਾਂਦੇ ਨੇ, ਤੇ ਮੈਨੂੰ ਵੀ ਉਹੀ ਪਸੰਦ ਹੈ ਮੈਨੂੰ ਆਲੂ ਪਿਆਜ਼ਾਂ ਵਾਲੇ, ਕੱਲੀ, ਜਿਹੜੀ ਕੜੀ ਕਈ ਬਣਾਉਂਦੇ ਨਾ ਮੈਨੂੰ ਉਹ ਨੀ ਪਸੰਦ ਹੈਗੀ
ਅੱਛਾ ਮੈਨੂੰ ਤਾਂ ਕੜੀ ਜਿਆਦਾ ਪਸੰਦ ਨ ਮੈਂ ਝੂਠ ਨਾ ਬੋਲਾਂ ਕੀ
ਆਪਣਾ ਆਪਣਾ ਹਾਂਜੀ ਟੇਸਟ ਹੁੰ, ਦਾ ਜੀ ਇਹ ਤੇ ਗੱਲ ਹੈਗੀ ਹੈ ਆਪਣਾ ਆਪਣਾ ਟੇਸਟ ਹੁੰਦਾ ਅਤੇ ਮਤਲਬ ਖਾਣਾ ਬਣਾਉਣਾ ਵੀ, ਪਸੰਦ ਕਰਦੇ ਕਿ ਇਕੱਲਾ ਖਾਣਾ ਖਾਣਾ ਵੀ ਪਸੰਦ ਕਰਦੇ ਹੋ
ਨਹੀਂ ਨਹੀਂ ਮੈਨੂੰ ਖਾਣਾ ਬਣਾਉਣਾ ਵੀ ਬਹੁਤ ਪਸੰਦ ਹੈ ਮੈਂ ਬਹੁਤ ਕੁਛ ਬਣਾਉਂਦੀ ਹ ਕਸਟਡ ਵਗੈਰਾ ਮੇਰੇ, ਹੱਥ ਦਾ ਕਸਟਡ ਬਹੁਤ ਸਵਾਦ ਆ ਸਾਰਿਆਂ ਨੂੰ ਬਹੁਤ ਪਸੰਦ ਅਉਦਾ ਪਾਸਤਾ ਬਹੁਤ ਸਾਰਾ ਕੁ
ਅੱਛਾ! ਚਲੋ ਫਿਰ ਜਿੱਦਣ ਕਿਤੇ ਅਸੀਂ ਆਏ ਫਿਰ ਸਾਨੂੰ ਜ਼ਰੂਰ ਤੁਸੀਂ ਖਵਾਈਓ
ਹਾਂਜੀ ਹੁਣ ਜਿੱਦਾਂ ਪਾਸ ਤਾਂ ਤੁਸੀਂ ਖੁਦ ਵੀ ਬਣਾ ਸਕਦੇ ਹੋ ਮੈਂ ਤੁਹਾਨੂੰ ਰੈਸਿਪੀ ਦੱਸ ਦਿੰਦੀ ਹਾਂ ਜੇ ਤੁਸੀਂ ਸੁਣਨਾ ਚਾਹੋਗੇ ਤਾਂ
ਹਾਂਜੀ ਸੁਣਾਓ ਜੀ ਦੱਸੋ ਜੀ ਜ਼ਰੂਰ ਹੈਲੋ
ਹੈਲੋ
ਹਾਂਜੀ ਦੱਸੋ ਜੀ ਹੈਲੋ
ਹੈਲੋ
ਹਾਂਜੀ ਦੱਸੋ ਮੈਂ ਕਿਹਾ ਰੈਸਪੀ ਦੱਸੋ ਤੁਸੀਂ ਹੈਲੋ ਹਾਂਜੀ
ਸੋਰੀ ਸੋਰੀ ਪਾਸਤਾ ਦੇਖੋ ਪਾਸਤਾ
ਅੱ ਚਲੋ ਕੋਈ ਨਹੀਂ
ਉਹ ਨਾ ਡੀ ਜਿਹੀ ਖਾਸੀ ਹੋ ਗਈ ਸੀ ਕਈ ਪਾਸਤਾ ਦੇਖੋ ਪਾਸਤਾ ਬਹੁਤ ਸਿੰਪਲ ਆ ਉਹਨੂੰ ਉਬਾਲ ਲੈਂਦੇ ਹਾਂ ਪਹਿਲਾਂ ਅਸੀਂ ਹਨਾ ਹੁਣ ਜਿਹੜਾ ਅਸੀਂ ਬਣਾਦੇ ਨਾ ਮੈਤ ਦਾ ਜਿੱਦਾਂ ਹੁੰਦੀ ਜਿਸ ਪਾਸਤਾ ਉਬਾਲਦੇ ਆ ਨਾ
ਹਾਂਜੀ
ਉਹਦੇ ਚ ਹੀ ਮਤਲਬ ਟਮਾਟਰਾਂ ਨਾਲ ਬਣਾਉਦੇ ਆ ਉਹਦੇ ਚ ਟਮਾਟਰ ਪਾ ਦਿੰਦੇ ਆਂ ਫੇਰ ਜਿਹੜੇ
ਹੈਲੋ, ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ
ਹ ਦੱਸ